ਤੋ।
ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਕੀ ਹਾਲ?
ਵਧੀਆ ਦਸੋ।
ਬਸ ਵਧੀਆ-ਵਧੀਆ ਹੋਰ ਹਾਂਜੀ ਥੋੜਾ ਉੱਚੀ ਬੋਲਿਓ ਮੈਂ ਕਿਹਾ, ਤੁਸੀਂ ਨਾ ਪਤਾ ਕਿ ਕਰੋ ਤੁਸੀਂ ਬਾਹਰ ਨੂੰ ਆ ਜਾਓ। ਮੈਂ ਕਿਹਾ ਬਾਹਰ ਨੂੰ ਆ ਜਾਓ ਥੋੜਾ ਹਾਂਜੀ, ਹੁਣ ਆਈ ਕਲੇਅਰ ਆਵਾਜ਼।
ਠੀਕ-ਠੀਕ ਹੈ ਹੋਰ ਕੀ ਕਰਹਿ ਰਹੇ ਹੋ?
ਹਾਂਜੀ, ਥੋੜਾ ਨਾ ਤੁਹਾਨੂੰ ਲੱਗਦਾ ਮੇਰੀ ਗੱਲ ਸੁਣ ਤੁਹਾਨੂੰ ਲੱਗਦਾ ਨਾ ਟਾਵਰ ਦਾ ਥੋੜ੍ਹਾ ਉੱਠ ਕੇ ਕਿਤੇ ਹੋਰ ਚੱਲ ਜਾਿਆ ਕਰੋਂ। ਹਾਂ, ਠੀਕ ਹੈ।
ਠੀਕ ਹਮ ਹੋਰ ਦੱਸੋ?
ਹ ਬਸ ਮੈਂ ਹੁਣੇ ਆਈ ਹਾਂ। ਅੱਛ
ਹਾਂਜੀ ਹ ਹੋਰ
ਹਾਂਜੀ। ਆਹੋਹ ਸਹ ਕੀ ਥੋਲਦੇ ਪਉ ਦੁਬਾਰਾ ਬੋਲਯੋ। ਹੈਲੋ। ਹੈਲੋ।
ਆਵਾਜ਼ ਕੱਟ-ਕੱਟ ਕੇ ਆਉਂਦੀ ਪਈ ਜੇ
ਹਾਂ ਹੈਲੋ।